ਭਾਅ ਜੀ ਸੱਸੀ ਭਾਅ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ
ਵਧੀਆ ਵਧੀਆ ਤੁਸੀਂ ਸੁਣਾਓ?
ਚਿੰਗ ਮੂਵੀਜ਼ ਤੇ ਰੀਡਿੰਗ ਬੁੱਕਸ ਦਾ ਕੀ ਫੈਦਾ
ਵੋਚਿੰਗ ਕੇਡੀ ਵੋਚਿੰਗ-ਵੋਚਿੰਗ ਮੂਵੀ ਔਰ ਰੀਡਿੰਗ ਬੁਕਸ ਹੈ ਤੇ ਤੁਹਾਨੂੰ ਸਟਾਰਟਿੰਗ ਵਿਚ ਈ ਪਤਾ ਲੱਗਦਾ ਵੋਚਿੰਗ ਮੂਵੀ ਤੇ ਤੁਹਾਡੇ ਲਈ ਨੁਕਸਾਨਦਾਇਕ ਐ ਰੀਡਿੰਗ ਬੁੱਕਸ ਤੁਹਾਡੇ ਕੰਸਟਰੇਸ਼ਣ ਵਗੈਰਾ ਦੇ ਲਈ ਬਹੁਤ ਵਧੀਐ ਬਾਕੀ
ਹੁਣ ਅੱਜ ਕਲ ਬੱਚੇ ਜੀਦਾ ਜਿਵੇਂ ਅੱਜ ਕੱਲ ਪੜ੍ਹਾਈ ਦਾ ਮਨ ਜਾਂ ਕਿਸੇ ਦਾ ਪਹਿਲੇ ਹੁੰਦੇ ਪਲੇ ਜਮਾਨੇ ਹੁੰਦੇ ਸੀ ਜੇੜ੍ਹੇ ਬੋਤ ਜਾਦਾ ਰੀਡਿੰਗ ਬੁੱਕਸ ਪੜਦੇ ਸੀ ਬੁੱਕ ਨੌਲੇਜ ਲੈਂਦੇ ਸੀ ਹਨਾ ਜੀ ਬੋਤ ਜਾਦਾ ਨੌਲੇਜ ਲੈਂਂਦੇ ਸੀ ਫੇਰ ਆਪਣੀ ਪੜ੍ਹ ਪੁੜ੍ਹ ਕੇ ਕਿਹਨੂੰ ਸ਼ੌਕ ਹੁੰਦਾ। ਬੂਕਾਂ ਪੜਾ ਬੋਤ ਸਾਰੀਆਂ ਰਿਚ ਡੈਡ ਪੂਰ ਡੈਡ ਹਨਾ ਜੀ ਅ ਉਹ ਕੁੜੀ ਵੀ ਹੁੰਦੀ ਐ ਨੌਲੇਜ ਬੜੀ ਮਿਲਦੀ ਐ ਆਪਣੀ-ਆਪਣੀ ਪੜ੍ਹਾਈ ਵੱਲ ਕਸਨਟਰੇਸ਼ਨ ਬਹੁਤ ਜਿਆਦਾ ਹੁੰਦਾ। ਤੇ ਅੱਜ ਕੱਲ ਪੜ੍ਹ-ਪੜ੍ਹ ਕੇ ਆਪਣੀ ਬੁੱਕਾਂ ਵੀ ਲਿਖ ਦਿੰਦੇ ਨੇ ਬੰਦੇ ਬਹੁਤ ਸਾਰੇ ਹੈ ਨਾ ਜੀ ਮੂਵੀਜ਼ ਲਾ ਲਓ ਤੁਸੀਂ ਵੀ ਮੂਵੀ ਮੂਵੀ ਦੇਖੀ ਅੱਜ ਕੱਲ ਅੱਜ ਕੱਲ ਹਸੀ ਮਜ਼ਾਕੀ ਵਾਲੀ ਵੀਡੀਓ ਮੂਵੀਜ਼ ਵੀ ਵਧੀਆ ਲੱਗਦੀ ਸਾਨੂੰ ਹੈ ਨਾ ਜੀ? ਓ ਗੱਲ ਸਾਨੂੰ ਮੂਵੀਆਂ ਬਹੁਤ ਵਧੀਆ ਫੈਮਲੀ ਫੁਮਲੀ ਬੈਠੇ ਹੋਏ ਆਪਾਂ ਕੱਠੇ ਫੇਰ ਬਹਿ ਕੇ ਵੇਖਦੇ ਆ। ਆਪਾਂ ਮੂਵੀਜ਼ ਵਗੈਰਾ ਹੈ ਨਾ ਜੀ ਹਾਸੇ ਮਜਾਕ ਮਜ਼ਾਕ ਕਰਦੇ ਆ ਨਾ ਜੀ ਲ ਲੋ ਮਜ਼ਾ ਆਂਦਾ ਵੇਖਣ ਦਾ ਮੂਵੀ ਮੈਨੂੰ ਹਿਸਾਬ ਨਾਲ ਹੈ ਨਾ ਜੀ।
ਹਾਂਜੀ ਪਰ ਇੱਕ ਹਾਂਜੀ ਇੱਕ ਇੱਕ ਏ ਵੀ ਚੀਜ਼ ਅੱਜ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਨਿਊਜ਼। ਪੇਪਰ ਸਭ ਤੋਂ ਵੱਡੀ ਚੀਜ਼ ਐ ਰੀਡਿੰਗ ਲਈ। ਓ ਸਾਡੀ ਕੰਸਟ੍ਰੇਸ਼ਨ ਲਈ ਬਹੁਤ ਵਧੀਐ ਓ ਚੀਜ਼ ਕਰਨੀ ਚਾਹੀਦੀ। ਹਰ ਇੱਕ ਬ ਬੰਦੇ ਨੂੰ ਬੱਚੇ ਨੂੰ
ਕੀ ਗੱਲ ਐ ਅੱਜ ਕੱਲ ਸਾਨੂੰ ਹਾਂਜੀ-ਹਾਂਜੀ ਸਹੀ ਗੱਲ ਹੈ ਅੱਜ ਕੱਲ੍ਹ ਤੁਸੀਂ ਰੀਡਿੰਗ ਬੁੱਕਸ ਪੜ੍ਹੋ ਤੁ ਤੁਹਾਨੂੰ ਨੌਲੇਜ ਵਗੈਰਾ ਤੁਹਾਡੀ ਬਣਦੀ ਹੈ ਫਿਰ ਤੁਸੀਂ ਤ ਲੋਕਾਂ ਨਾਲ ਗੱਲ ਕਰਨ ਦੀ ਵੀ ਤਮੀਜ਼ ਆਉਂਦੀ ਹੈ ਹੈ ਨਾ ਜੀ ਬਹੁਤ ਸਾਰੀ ਚੀਜ਼ਾਂ ਆਉਂਦੀਆਂ ਸਾਨੂੰ ਹੈ ਨਾ ਜੀ ਤੁਸੀਂ ਬਹੁਤ ਸਾਰੀ ਚੀਜ਼ਾਂ ਕਰ ਸਕਦੇ ਹੋ ਹੈ ਨਾ ਜੀ। ਬਹੁਤ ਹੋਰ ਚੀਜਾਂ ਚ ਫੋਕਸ ਹੈ। ਬਹੁਤ ਚੀਜ਼ਾਂ ਬਹੁਤ ਚੀਜ਼ਾਂ ਤੁਸੀ ਵਧੀਆ ਲੱਗ ਹਿਸਾਬ ਨਾਲ ਜੋ ਮਰਜੀ ਕਰ ਲੋ ਹਨ ਸਬਜ਼ੀ ਕਿੰਨੀ ਵੱਡੀ ਆਉਂਦੀ ਹੁੰਦੀ ਹੈ ਨਾ। ਜਿਵੇਂ-ਜਿਵੇਂ ਕੁਛ ਵੀ ਵਧੀਆ ਬਹੁਤ ਵਧੀਆ ਲੱ ਮੈਨੂੰ ਵੀ ਤੁਸੀਂ ਜੋ ਮਰਜੀ ਵੇਖ ਲਓ ਹਨਾ
ਈ ਨਾਮ ਦੀ ਬੁੱਕ ਆਉਂਦੀ ਕਦੀ ਉਹ ਰੀਡ ਕਰਨਾ ਉਹਦੇ ਬਹੁਤ ਕੁਛ ਦੱਸਿਆ ਹੋਇਆ। ਸਾਇੰਟਿਸਟ ਵਗੈਰਾ ਦੇ ਬਾਰੇ ਚ ਵਧੀਆ ਹੈਗੀ ਹੈ ਪਰ ਬੁੱਕ। ਕੋਈ ਰੀਡਿੰਗ ਕਰਨਾ ਸਭ ਤੋਂ ਵਧੀਆ ਹੁਣ ਸਕੂਲ ਦੇਖ ਲੋ ਸਪੈਸ਼ਲ ਸਾਡੇ ਮਤਲਬ ਮਤਲਬ ਕਿ ਆਪਣੇ ਟਾਈਮ ਲਾਇਬ੍ਰੇਰੀ ਦੇ ਲੈਕਚਰ ਲੱਗਦੇ ਸੀ।
ਹਾਂਜੀ ਤੁ ਤੁਸੀਂ ਐਵੇਂ ਲਾ ਲਓ ਹੁਣ ਤੁਸੀ ਨਾ ਜੇ ਹੁਣ ਤੁਸੀਂ ਅੱਜ ਕੱਲ ਤੁਸੀਂ ਛੋਟੇ ਹੁੰਦੇ ਤੋਂ ਬੁੱਕਾਂ ਪੜਨੀਆ ਪੜਨੀਆ ਸ਼ੁਰੂ ਕਰ ਦਿਓ ਛੋਟੇ ਜਿ ਹੇ ਆਦਤ ਪਾ ਦਿਉ ਬੱਚਿਆਂ ਨੂੰ ਹੈ ਨਾ ਜੀ। ਫੇਰ ਮੈਡਮਾਂ ਜਿਵੇਂ ਤੁਸੀਂ ਸੋਚਦੇ ਹੋੁੰਦੇ ਮੈਡਮਾਂ ਬੁੱਕਾਂ ਪੜਾਉਂਦੀਆਂ ਜਦੋਂ ਸਵੇ ਰੀਡਿੰਗ ਕਰਉਂਦੀਆਂ ਬੱਚਿਆਂ ਕੋਲ ਸਾਡੀ ਵਾਰੀ ਨ ਆ ਸਾਡੀ ਵਾਰੀ ਨ ਆ
ਹਾਂਜੀ ਹਾਂਜੀ ਇਹ ਬਹੁਤ ਦਿਮਾਗ ਚ ਚੱਲਦਾ ਸੀ ਸਾਨੂੰ ਸਾਨੂੰ ਮਤਲਬ ਕਿ ਹੈਜੀਟੇਸ਼ਨ ਹੁੰਦੀ ਸੀ ਮਤਲਬ ਕਿ ਹੁਣ ਮ ਸਾਡੀ ਮੈਡਮ ਉਠਾਏਗੀ ਉਹ ਨਾ ਬੋਲੇ ਨਾ ਵਗੈਰਾ ਵਗੈਰਾ ਹਾਂਜੀ ਸਾਡੀ ਆਪਣੀ ਬਹੁਤ ਫਟਦੀ ਸੀ ਹਨਾ ਹਾਂਜੀ
ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਤੁਸੀਂ ਦੇਖ ਲਓ ਤੁਸੀਂ ਜਿੰਨਾ ਵਧੀਆ ਬੁੱਕ ਜਿਵੇਂ ਜਿਹੜ ਬੁੱਕ ਪੜਨ ਮੋਨੀਟਰ ਵਗੈਰਾ ਬਣਾਂਦੇ
ਸਹੀ ਗੱਲ ਹੈ ਇਏਧਰੋਂ ਵੇਖ ਕੇ ਮਨਾਉਂਦੇ ਸੀ
ਹਾਂ ਹਨਾ ਜੀ ਉਹ ਤੁਸੀ ਸਕਦੇ ਰੋਜ ਬੂਕਾ ਪੜੋ ਬੁਕ ਵਗੈਰਾ ਪੜ੍ਹੋ ਬਹੁਤ ਜਿਆਦਾ ਜਿੰਨੀਆਂ ਬੁੱਕਾਂ ਵਗੈਰਾ ਪੜ੍ਹੋਗੇ ਤੈਨੂੰ ਬਹੁਤ ਜਿੱਦਾਂ ਨੌਲੇਜ ਡਿਵੈਲਪ ਹੋਏਗੀ ਉਹ ਦੀ ਕਿਸੇ ਨਾਲ ਗੱਲ ਕਰਨ ਦੀ ਵੀ ਤਮੀਜ਼ ਹੋਏਗੀ ਹੋਰ ਕਿਵੇਂ-ਕਿਵੇਂ ਬੈਨੀਫਿਟ ਹੋਨਗੇ ਹੈ ਨਾ ਜੀ ਹੋਰ ਤੁਸੀਂ ਬੁਲਾ ਲੋ ਮਵਜ਼ਵਜ਼ ਲਾ ਲਓ ਅੱਜ ਕੱਲ੍ਹ ਬੱਚੇ ਮੂਵੀਜ਼ ਪੜ੍ਹਦੇ ਨੇ ਬਹੁਤ ਜ਼ਿਆਦਾ ਦੇਖਿਆ ਹੋਣਾ ਮੂਵੀਜ਼ ਬਹੁਤ ਜ਼ਿਆਦਾ ਵੇਖਣ ਲੱਗ ਗਏ ਨੇ। ਫੋਨ ਚ ਜੋ ਫੋਨ ਚ ਰਾਤੀ ਰਾ ਰਾਤ-ਰਾਤ ਤੱਕ ਅੱਖਾਂ ਖਰਾਬ ਹੋ ਜਾਂਦੀ ਹੈ ਕਰਦੇ ਨ ਇੰਨੀਆਂ ਮੂਵੀਜ਼ ਕਹਿਣ ਦੀ ਹੱਦ ਨਹੀਂ ਛੋਟੇ-ਛੋਟੇ ਬੱਚੇ ਲੱਗੇ ਰਹਿੰਦੇ ਲੱਗੇ ਦੇ ਨੇ ਮੂਵੀਜ ਦੇਖਣ ਵਸਤੇ ਜੀ। ਹਾ ਜੀ ਜਿਹੜੀ ਆਦਤ ਪਾਉਗੇ ਬੱਚੇ ਨੂੰ ਉਹੀ ਹੋਏਗੀ ਹੈ ਨਾ ਜੀ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤੁਸੀ-ਤੁਸੀਂ ਕੋਈ ਗੱਲ ਦੱਸਦੇ ਜੀ ਹਾਂ ਜਿਵੇਂ ਮਰਜੀ ਦੇ ਜਿਵੇਂ ਮ ਜਿਵੇਂ ਮਰਜ਼ੀ ਆਦਤ ਪਾਓ ਆਪਣੇ ਤੁਹਾਡਾ ਸਿਹਤ ਵਧੀਆ ਹਨਾ ਜੀ ਹ ਅੱਜ ਕੱਲ੍ਹ ਬੱਚੇ ਨੂੰ ਆਪਣੇ ਬੱਚੇ ਨੂੰ ਆਪਣੀ ਰੀਡਿੰਗ ਬੁੱਕਸ ਦੀ ਆ ਆਓਗੇ ਉਹ ਬੁਕਾ ਪੜਿਆ ਕਰੇਗਾ ਜਦੋਂ ਯਾਦ ਪਾਵੇ ਉਹਨੂੰ ਮੂਵੀ ਦੇਖੋ ਫੋਨ ਚਲਓ
ਹਾਂਜੀ ਹਾਂਜੀ ਪਰ ਇੱਕ ਚੀਜ਼ ਹੈ ਸਾਨੂੰ ਮਤਲਬ ਬੱਚੇ ਨੂੰ ਸਕਰੀਨ ਟਾਈਮਿੰਗ ਫੋਨ ਵਗੈਰਾ ਹੋ ਜੈ ਚਾਹੇ ਟੀ ਵੀ ਇਹ ਚੀਜ਼ ਬਹੁਤ ਘੱਟ ਕਰਾਉਣੀ ਚਾਹੀਦੀ ਕਿਉਂਕਿ ਹੁਣ ਬੱਚਿਆਂ ਨੂੰ ਚਸ਼ਮਾ ਲੱਗਣ ਦਾ ਡਰ ਹੁੰਦਾ ਸਭ ਤੋਂ ਵੱਡੀ ਚੀਜ਼ ਅੱਖਾਂ ਅੱਖਾਂ ਅਗਰ ਖ਼ਰਾਬ ਹੋ ਗਈਆਂ ਉਮਰ ਤੋਂ ਪਹਿਲੇ ਹੀ ਫੇਰ ਕੀ ਫਾਇਦਾ ਫੇਰ ਉਹ ਬੰਦਾ ਜੋ ਚੀਜ਼ ਵੇਖਣਾ ਚਾਹੇ ਉਹ ਢੰਗ ਨਾਲ ਨਾ ਵੇਖ ਪਾਏ ਫਿਰ ਕੀ ਕਰੇਗਾ ਬੰਦਾ
ਤੁਸੀਂ ਚਸ਼ਮੇ ਦੀ ਗੱਲ ਕਰ ਲਿਓ ਅੱਜ ਕੱਲ ਬੱਚੇ ਦੇ ਦੁੱਧ ਪੀ ਨਾ ਹੋਏ ਨੇ ਅੱਜ ਕੱਲ ਛੋਟੇ ਬੱਚੇ ਦੁਧ ਦੁਧਉਣਾ ਹ ਚ ਫੋਨ ਫੜਾ ਦੇ ਗੇ ਲੇ ਕਾਕੇ ਦ ਦੁੱਧ ਪੀ ਲੈ ਕਾਰਟੂਨ ਲ ਦਗੇ ਕਾਰਟੂਨ ਲਾ ਦੇਣ ਗੇ ਉਹਨੂੰ ਇਹ ਨਿ ਹੋਣੀ ਰਾਤ ਲਾਦੇ ਗੇ ਫੇਰ ਛੋਟੇ ਵੱਡੇ ਹੋਗਾ ਕੀ ਕਰੇਗਾ ਫੋਨ ਹੀ ਚਲਾਏਗਾ ਹਨਾ ਜੀ ਰੀਡਿੰਗ ਬੁੱਕਸ। ਤੇ ਹਨਾ ਜੀ ਹੁਣ ਤੁਸੀਂ ਕੱਲ ਤੁਸੀਂ ਰੀਡਿੰਗ ਬੁੱਕ ਪੜ੍ਹਦੇ ਹੋ ਬਹੁਤ ਸਾਰੇ ਨੌਲਜ ਮਿਲੇਗੇ ਪਿਛਲੀ ਵਾਰ ਕਿਵੇਂ ਜੰਗਾ ਲੜਿਆ ਲੜਿਆ ਹਨਾ ਜੀ ਸਾਨੂੰ ਪੜ੍ਹਾਂਦੇ ਨੇ ਹਿਸਟਰੀ ਵਗੈਰਾ 'ਚ ਇਹ ਜ਼ਰਾ ਫੋਨ 'ਚ ਥੋੜੀ ਮਿਲਦੀ ਹੈ।
ਦਾ ਤੇ।
ਹਾਂਜੀ ਹਾਂਜੀ ਸਹੀ ਗੱਲ ਹੈ ਬ ਬੜਾ ਵਧੀਆ ਵਧੀਆ ਲੱਗਿਆ। ਫਰੀ ਪੜ੍ਹਣਾ ਤੇ ਹੂੰ ਮਜ਼ਾ ਆਉਂਦਾ ਪੜ੍ਹਨ ਦਾ ਹਨਾ ਜੀ।
ਹਾਂਜੀ ਨਾਲ ਦੁੱਧ ਪੀ ਰਹੇ ਹੋ ਬੱਚਾ ਮਤਲਬ ਕਿ ਮਜ਼ਾ ਹੀ ਅਲੱਗ ਹਾਂਜੀ।
ਹਾਂਜੀ ਹਾਂਜੀ ਸਹੀ ਗੱਲ ਹੈ। ਤੁਸੀ ਤਾ ਹੁਣ ਰੀਡਿੰਗ ਬੁੱਕਸ ਰੀਡਿੰਗ ਬੁੱਕਸ ਪੜੋ ਤੁਹਾਨੂੰ। ਨੌਲੇਜ ਬੱਚਿਆਂ ਨੂੰ ਮਿਲਦੀ ਹੈ ਹਨਾ ਜੀ ਉਸਦੀ ਆਪਣੀ ਥੋੜ੍ਹੀ ਮਾਇੰਡ ਫਰੈਸ਼ ਕਰਨਾ ਹੋਏ ਤੁਸੀਂ ਮੂਵੀਜ਼ ਵੇਖਦੇ ਹੋ ਉਦੋਂ ਜੀ। ਹਾਂਜੀ ਜਦੋਂ ਮਾਈਡ ਫਰੈਸ਼ ਥੋੜੀ ਜਦੋਂ ਤੁਸੀਂ ਮੂਵੀਜ਼।
ਸਹੀ ਗੱਲ ਹੈ ਪਰ ਸਾਨੂੰ ਇੱਕ ਚੀਜ਼ ਹੈ ਵੀ ਇਹ ਮਤਲਬ ਕਿ ਮੂਵੀ ਢੰਗ ਦੀ। ਦੇਖਣੀ ਚਾਹੀਦੀ ਹੈ ਕੋਮੇਡੀ ਮੂਵੀ ਦੇਖੋ ਮਤਲਬ ਹਾਸੀ ਮਜ਼ਾਕ ਹੈ ਨੀ ਮਤਲਬ ਹਾਂਜੀ ਹਾਂਜੀ ਅੱਜ ਕੱਲ ਹੈ ਉਲਟੀ ਸਿੱਧੀ। ਦੀ ਫਿਲਮਾਂ ਲਵ ਸਟੋਰੀ ਵਾਲੀ ਮੂਵੀ ਚੱਲਦੀਆਂ ਅੱਜ ਕੱਲ ਤੇ। ਪਿਆਰ-ਪਿਓਰ ਵਾਲੀ ਹੈ, ਤੇ ਗ਼ਲਤ ਹੁੰਦੀ ਏ ਮੂਵੀਜ਼। ਬੱਚਿਆਂ ਨੂੰ ਗ਼ਲਤ ਇੰਪੈਕਟ ਪੈਂਦਾ ਹੈ। ਸਾਰੇ ਉਹਦੇ-ਉਹਦੇ
ਅੱਜ-ਕੱਲ੍ਹ ਬੱਚੇ, ਅੱਜ-ਕੱਲ੍ਹ ਦੇ ਵੱਡੇ ਬੱਚੇ ਵੀ, ਵੇਖਦੇ ਨੇ ਮੇਰੇ ਹਿਸਾਬ ਨਾਲ ਨਾ ਜ਼ਿਆਦਾ ਤਰ ਇਹੀ ਵੇਖਦੇ ਨੇ, ਮੇਰੇ ਹਿਸਾਬ ਨਾਲ ਹਨਾ ਜੀ ਅੱਜ- ਕੱਲ੍ਹ ਇਹੀ ਮੂਵੀਜ਼
ਹਾਂਜੀ -ਹਾਂਜੀ ਗੁ-ਗੂਗਲ ਤੇ ਬੜੀ ਮੂਵੀਆਂ ਦੇਖਦੇ ਨ ਬੱ ਬੱਚੇ ਅੱਜ -ਕੱਲ ਦੀ ਯੂਥ ਹੈ ਨਾ ਜਿਹੜੀ ਕ੍ਰੋਮ ਵਗੈਰਾ ਖੋਲਕੇ ਬੜੀ ਮੂਵੀਆਂ ਚਲਾਂਦੇਨ ਉਹ ਦੋ ਭਾਜੀ ਲੜ ਰਹੇ ਹੁੰਦੇ ਆ, ਆਪਸ'ਚ
ਹਾਂਜੀ- ਹਾਂਜੀ, ਹਾਂਜੀ।
ਹਾਂਜੀ ਆਪਸ ਜਨਾਨੀ ਆਦ ਤੇ ਵੀ ਲੜ ਰਹੇ ਹੁੰਦੇ ਆ ਬੜੀ ਮੂਵੀਆਂ ਦੇਖ ਰਹੇ ਹਾ ਆਪਸ ਵਿਚ। ਅੱਜ ਕੱਲ੍ਹ ਦੀ ਜਨਰੇਸ਼ਨ ਸਾਡੇ ਤੋਂ ਬਹੁਤ ਅੱਗੇ ਪਹੁੰਚ ਗਈ ਹੈ ਭਾਜੀ।
ਹਾਂਜੀ ਹਾਂਜੀ ਸਹੀ ਗੱਲ ਹੈ ਕਿ ਤੁਸੀਂ ਰੀਡਿੰਗ ਬੁੱਕਸ ਵਗੈਰਾ ਪੜ੍ਹੋਗੇ ਨਾ। ਤੁਸੀਂ ਰ ਰੀਡਿੰਗ ਬੁੱਕਸ ਵਗੈਰਾ ਪੜੋਗੇ
ਹਾਂਜੀ ਹਾਂਜੀ ਮੂਵੀ ਦੇਖਣ ਨਾਲ ਮੂਵੀ ਦੇਖਣ ਨਾਲ ਬਹੁਤ ਨੌਲਜ। ਨੌਲੇਜ ਮਿਲਦੀ ਸਾਨੂੰ। ਸਾਡਾ ਰੀਪ੍ਰੋਡਕਸ਼ਨ ਦਾ ਚੈਪਟਰ ਕਲੀਅਰ ਹੋ ਜਾਂਦਾ ਹੈ ਮੂਵੀ ਵੇਖ
ਨਹੀਂ- ਨਹੀਂ।
ਹੈਂਜੀ।
ਹੁਣ ਤੁਸੀਂ ਅੱਜ ਕੱਲ ਮੂਵੀ ਅੱਜ ਕੱਲ ਮੂਵੀ। ਵੇਖੋ ਕਿ, ਅੱਜ-ਕੱਲ੍ਹ ਜਿਵੇਂ, ਉਹ ਜਿਵੇਂ ਤੁਸੀਂ ਕਿਸੇ ਨੂੰ ਮਾਰਿਆ ਮਾਰਨ ਦੀ
ਹਾਂਜੀ। ਐ, ਐ, ਚੀਜ਼ ਐ, ਐ ਵਾਲੀ ਐ, ਵਾਲੀ ਬਹੁਤ ਗ਼ਲਤ ਮੂਵੀ ਹੁੰਦੀ ਹਾਂਜੀ। ਹਾਂਜੀ। ਇਹ ਜੋ ਮਾਰਕਾਟ ਵਾਲੀ ਮੂਵੀ ਹੁੰਦੀ ਨਾ, ਜੋ ਅੱ ਅੱਜ ਦੀ ਯੂਥ ਇਹ ਮੂਵੀ ਦੇਖਕੇ, ਈ ਪਾਵਰ ਹੀ ਆਂਦੀ ਹੈ। ਹਾਂ, ਗੈਂਗਸਟਰ ਹਾਂਜੀ ਹੁਣ ਤੁਸੀਂ ਰੁਪਿੰਦਰ ਗਾਂਧੀ ਮੂਵੀ ਦੇਖੀ ਹੋਣੀ। ਔਰ ਸੁੱਚਾ- ਸੁੱਚਾ ਕਿਸੇ ਟਾਈਮ ਏ, ਇਹ ਸੁੱਚਾ ਪਤਾ ਨਹੀਂ ਕਿਹੜੇ ਹਾਂਜੀ- ਹਾਂਜੀ। ਬਾਗੀ ਵੀਂਕੀ ਨਾਮ ਦੀ ਮੂਵੀ ਸੀ ਸੂਟ ਸ਼ੂਟ ਦਾ ਆਡਰ ਹੋ ਗਿਆ ਨੀ, ਐ ਗਾਣੇ ਤੋਂ ਮੂਵੀ ਸੀ। ਹਾਂਜੀ, ਇਹਦੇ ਤੇ ਬਹੁਤ ਬੰਦੇ ਮਤਲਬ ਵੀ 'ਪੰਜਾਬ'ਦਾ ਅੱਧਾ ਯੂਥ ਹੈ ਇਹ ਗਾਣਾ ਸੁਣ ਕੇ ਉਹਦੇ ਫੋਮ ਆਉਂਦਾ ਸੀ। ਗੰਡਾਸੀਆਂ ਚਾਹੰਦੇ ਸੀ, ਲੜਨ ਚਲੇ ਜਾਂਦੇ ਸੀ, ਇਹ ਗ਼ਲਤ ਗੱਲ ਐਨਾ ਕਿਓ
ਹਾਂਜੀ -ਹਾਂਜੀ।
ਹਾਂਜੀ। ਇਹ ਮਾਂ-ਬਾਪ ਹੀ ਬਿਗਾੜ ਨਾ ਹੋਰ ਕੋਈ ਨੀ, ਆਪਣੇ ਬੱਚਿਆਂ ਨੂੰ ਮਤਲਬ ਕਿ ਅਹ
ਹਾਂਜੀ ਸਹੀ ਗੱਲ ਹੈ। ਬ ਤੁਸੀਂ ਆਪਣੀ ਵਧੀਆ ਨੌਲੇਜ, ਵਧੀਆ ਢੰਗ ਨਾਲ ਪੜ੍ਹੋ। ਆਪਣੀ ਨੌਲੇਜ ਦੋ ਹਨਾ ਜੀ ਤਾਂ, ਜਿਆਦਾ ਮੋਬਾਇਲ ਨਾ ਚਲਾਣ ਦੋ ਬੱਚਿਆਂ ਨੂੰ, ਹਨਾ ਅਜ ਬੱਚੇ ਨੂੰ ਬੜਾ ਜ਼ਿਆਦਾ ਮੋਬਾਇਲ ਚਲਾਂਦੇ, ਮੂਵੀ ਵਗੈਰਾ ਬਹੁਤ ਜ਼ਿਆਦਾ ਦੇਖਣ ਲੱਗਗੇ ਨੇ, ਅੱਜ- ਕੱਲ੍ਹ ਹਨਾ ਜੀ।
ਹਾਂਜੀ।
ਹੂੰ ਹ ਅੱਜ- ਕੱਲ੍ਹ ਇੰਨੀ ਹੈ ਨਾ ਤੁਸੀਂ ਵੇਖਿਆ ਹੋਣਾ ਹੈਨਾ ਜੀ। ਤੁਸੀ ਅੱਜ-ਕੱਲ ਵੇਖਿਆ ਹੋਣਾ। ਇੰਡੀਆ ਮੂਵੀਜ਼ ਵਗੈਰਾ ਬਹੁਤ ਜ਼ਿਆਦਾ ਚੱਲਣ ਲੱਗ ਗਏ ਅੱਜ- ਕੱਲ ਦੇ ਯੂਥ'ਚ ਘੱਟ ਹੀ, ਖੇ ਘੱਟ ਹੀ ਖੇਲਦਾ ਹੈ ਜੀ, ਬਹੁਤ ਜਿਆਦਾ ਹਨਾ ਜੀ।
ਹਾਂਜੀ-ਹਾਂਜੀ।
ਅੱਜ-ਕੱਲ ਦੇਖ ਯੂਥ ਬਹੁਤ ਤਾਂ, ਬਹੁਤ ਜ਼ਿਆਦਾ ਗੇਮਾਂ ਖੇਡਣ ਲੱਗ ਗਿਆ। ਹਾਂਜੀ। ਹੈਲੋ! ਬਹੁਤ ਜ਼ਿਆਦਾ ਫੋਨਾਂ'ਚ ਫ੍ਰੀ ਫਾਇਰ ਗੇਮ, ਗੇਮ ਫ੍ਰੀ ਫਾਇਰ ਦੀ ਗੇਮ ਹਨੇ ਜੀ ਇਹ ਬਹੁਤ- ਬਹੁਤ ਲ ਜਮ ਹਨਾ ਜੀ ਫ੍ਰੀ ਫਾਇਰ, ਫ੍ਰੀ ਫਾਇਰ ਦੀ ਗੇਮਾਂ ਲਗ ਗਿਆ ਹਨਾ ਜੀ ਲੱਗ ਗਏ ਨਾ ਜੀ ਅੱਜ ਅਜ ਕਲ ਬੱਚੇ ਅੱਖਾਂ ਖਰਾਬ ਹੋ ਜਾਂਦੀਆਂ ਦਾ ਮੂਵੀ ਦੇਖਣ ਵੀ ਅੱਖਾਂ ਦੇ ਬਹੁਤ ਜ਼ਿਆਦਾ ਫੈਕਟ ਹੁੰਦਾ ਅੱਜ ਕੱਲ ਰਾਤੀ ਬੰਦਾ ਵੇਖਦੇ ਨੇ ਸਿੱਧਾ ਸ਼ ਮੇਰੇ ਹਿਸਾਬ ਨਾਲ ਤੁਸੀਂ ਵੇਖਿਆ ਹੋਣਾ ਹਨਾ ਜੀ ਆਪਣੀ ਆਪਣੀ। ਅੱਖਾਂ ਵੀ ਫੈਕਟ ਪੈਂਦਾ ਬਹੁਤ ਜ਼ਿਆਦਾ ਹੋਰ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਰਾਤੀ ਮੂਵੀ ਦੇੇਣ ਨਾਲ ਡਾਰਕ ਸਰਕਲ ਪੈ ਜਾਂਦਾ ਕਦੇ ਕਦੇ ਵੇਖ ਪਾਉਂਦੇ।
ਹਾਂਜੀ।
ਆਪਣਾ ਬਿਲਕੁਲ ਵਧੀਆ ਰਹੋ ਦ ਚਲੋ ਹਨਾ ਜੀ ਬਿਲਕੁਲ ਧਿਆਨ ਨਾਲ ਰਲ ਵਧੀਆ ਸੋ, ਨੀਂਦ-ਨੀਂਦ ਪੂਰੀ ਕਰੋ ਅੱਖਾਂ ਤੇ, ਹਨਾ ਜੀ, ਬਹੁਤ ਵਧੀਆ। ਆ ਡੰਗਣਾ ਰੋ ਹਨਾ ਜੀ
ਹਾਂਜੀ।
ਹ ਜੀ ਮੁਵਖ ਕ ਉਹ ਦਾ ਸ਼ੌਕ ਹੁੰਦਾ ਹੈ ਹਨਾ ਜੀ।
ਸਹੀ ਗੱਲ ਐ। ਸਹੀ ਗੱਲ ਐ। ਕਈਆਂ ਦਾ ਪੈਸ਼ਨ ਹੀ ਇਹੀ ਹੁੰਦਾ ਮੂਵੀ ਬਣਾੰਨਦਾ।
ਹਾਂਜੀ, ਸ਼ੌਕ ਹੁੰਦਾ ਜਿਵੇਂ ਗਾਣੇ- ਗੁਣੇ ਬੋਲਨ ਦਾ ਹਨਾ ਜੀ। ਉਹ ਵੀ ਵਧੀਆ ਹੁੰਦਾ ਜੀ। ਨ ਵਗੈਰਾ ਵਧੀ ਹੈਗੀ ਮੂਵੀਜ਼ ਹਨ ਜੀ। ਹਨਾ ਜੀ, ਅੱਜ- ਕੱਲ ਕਿ ਹੋਣਾ? ਹਾਂਜੀ ਹੋਰ ਅੱਜ ਕੱਲ੍ਹ ਬੱਚੇ ਉਹੀ ਬੜੀ ਜਿਆਦਾ ਦੇੇਖਣ ਲੱਗ ਗਏ ਤੁਸੀਂ ਦੇਖ ਬ ਅੂ ਮਵੀਕਿੰਗ ਤੇ ਬੜ ਘੱ ੇਖ ਅੱਜ ਕ ਦੇ ਨਿਊਜ਼ਪੇਪਰੜੇੱਟ ਘੱਟ ਘੱਟ ਛਡਦੇ ਅੱ ਕੱਲ ਪਹਿਲੇ ਬੰ ਮ ਨਿਊਜ਼ ਪੇਪਰ ਬੜਾ ਚਾਹੀਦਾ ਪੜਦੇ ਸੀ ਹੀ ਹੈ ਨਾ ਜੀ ਅੱਜ ਕੱਲ ਪਰ ਬਹੁਤ ਜ਼ ਘੱਟ ਕੋਈ ਨਿਊਜ਼ ਪੇਪਰ ਵੀ ਲੈ ਕੇ ਜਾਂਦਾ ਆਪਣੇ ਘਰ ਬਿਲਕੁਲ ਘੱਟ ਕਦੇ ਨਾ ਜੀ ਚਲੋ ਭਾ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤ ਸ੍ਰੀ ਅਕਾਲ ਜੀ।
ਠੀਕ ਹੈ ਜੀ ਠੀਕ